ਹੈਲੋ, ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ-ਚਾਲ ਹੈ ਜੀ?
ਵਧੀਆ ਜੀ ਤੁਸੀਂ ਦੱਸੋ, ਠੀਕ ਹੋ?
ਹਾਂਜ-ਹਾਂਜੀ ਵਧੀਆ ਜੀ।
ਹੋਰ ਰੋਟੀ ਖਾ ਲਈ ਤੁਸੀਂ?
ਹਾਂਜੀ ਖਾ ਲੀ ਜੀ ਤੁਸੀਂ ਦੱਸੋ ਜੀ?
ਕੀ ਬਨਾਯਾ ਸੀਗਾ ਤੁਸੀਂ ਅੱਜ ਰੋਟੀ ਚ?
ਅਸੀਂ ਜੀ ਅੱਜ ਤੇ ਪਨੀਰ ਦੀ ਸਬਜ਼ੀ ਬਣਾਈ ਸੀ ਜੀ।
ਅੱਛਾ ਜੀ ਪਨੀਰ ਦੀ, ਹੋਰ ਨਾਲ ਕੀ ਬਣਾਯਾ ਸੀਗਾ ਤੁਸੀਂ?
ਬਸ ਜੀ ਪਨੀਰ ਦੀ ਸਬਜ਼ੀ ਬਣਾਈ ਸੀ ਜੀ ਬਸ ਰੋਟੀਆਂ ਚੌਂਪੜੀ ਸੀ ਦੇਸੀ ਘਿਓ ਨਾਲ ਈ।
ਹਾਂਜੀ ਬਹੁਤ ਵਧੀਆ ਤੁਸੀਂ ਕਿੱਦਾਂ ਫੇਰ? ਤੇ ਹੋਰ ਮੈਂ ਤੁਵਾਡੇ ਬਾਰੇ ਏਕ ਗੱਲ ਪੁੱਛਣੀ ਸੀ।
ਹਾਂਜੀ ਬੋਲੋ।
ਹਾਂਜੀ ਤੁਸੀਂ ਤੁਵਾਡਾ ਇੱਕ ਸਟੇਡੀਅਮ ਹੈਗਾ ਸੀ ਫੁੱਟਬੋਲ ਦਾ ਤੇ ਓਪਨਿੰਗ ਆ ਹਲੇ ਯਾ ਯਾ ਬੰਦ ਏ?
ਨਹੀਂ-ਨਹੀਂ ਹਜੇ ਨਾ ਇਸ ਟਾਈਮ ਤਾਂ ਓਪਨਿੰਗ ਨਹੀਂ ਹੁੰਦਾ ਜੀ।
ਨਈ ਮਤਲਬ ਤੁਸੀਂ ਸਮਝੇ ਨੀ ਮਤਲਬ
ਹਾਂਜੀ ਵੈਸੇ ਓਪਨਿੰਗ ਐ ਜਦੋਂ ਮਰਜ਼ੀ ਆਓ ਤੁਸੀਂ ਪਰ ਟਾਈਮਿੰਗ ਦਾ ਜੋ ਹੈ ਉਹ ਟਾਈਮਿੰਗ ਅਲੱਗ ਹੈਗੀ ਐ।
ਤੁਸੀਂ ਦਰਜਨ ਦੇ ਮਤਲਬ ਟਾਈਮਿੰਗ ਦੱਸ ਦੇਣਾ ਸਵੇਰੇ ਤੋਂ ਲੈ ਕੇ ਰਾਤ ਤੱਕ ਕਿੰਨੇ ਵਜੇ ਤੱਕ ਹੋਣੀ ਐ। ਸਟੇਡੀਅਮ ਖਾਲੀ ਤੂਹਾਨੂੰ-ਸਾਨੂੰ ਐਈਓ ਹਾਂਜੀ।
ਸਵੇਰੇ ਦੇ ਜੀ ਪੰਜ ਵਜੇ ਤੋਂ ਲੈ ਕੇ, ਦੁਪਹਿਰੇ ਇੱਕ ਇੱਕ ਵਜੇ ਤੱਕ ਓਪਨਿੰਗ ਰਹਿੰਦਾ ਆ, ਤੇ ਉਸ ਤੋਂ ਬਾਦ ਸ਼ਾਮੀ ਛੇ ਵਜੇ ਤੋਂ, ਰਾਤੀ ਦੱਸ ਵਜੇ ਤੱਕ ਓਪਨਿੰਗ ਰਹਿੰਦਾ ਆ ਜੀ।
ਹਾਂਜੀ-ਹਾਂਜੀ ਬਿਲਕੁਲ ਜੀ ਸਾਡੇ ਦੋਸਤ ਕਿਸ ਦੇ ਨਾ ਉਹਨਾਂ ਨੇ ਕਰਨਾ ਸੀ ਤੁਹਾਡੇ ਉੱਥੇ ਸਟੇਡੀਅਮ ਵਿੱਚ ਜੁਆਇਨਿੰਗ। ਤੇ ਤੁਹਾਡਾ, ਮਤਲਬ ਕ੍ਰਿਕਟ ਖਿਲਾਦੇ ਔ ਤੁਸੀਂ।
ਨਹੀਂ ਜੀ ਆਪਣਾ ਜੀ ਫੁੱਟਬੋਲ ਦਾ ਸਟੇਡੀਅਮ ਆ ਜੀ ਓਨਲੀ ਫੁੱਟਬਾਲ ਈ ਸਿਖਾਈ ਜਾਂਦੀ ਐ।
ਹਾਂਜੀ ਅਸੀਂ ਨਾ ਸਾਨੂੰ ਕਿਸੇ ਨੇ ਦੱਸਿਆ ਸੀ ਤੁਹਾਡਾ ਸਟੇਡੀਅਮ ਬਾਕੀ ਅਸੀਂ ਪੁੱਛਿਆ ਨੀ ਸੀ ਕੀ ਸਟੇਡੀਅਮ ਤੁਹਾਡਾ ਤਾਂ ਫੁੱਟਬਾਲ ਦਾ ਸਟੇਡੀਅਮ ਹੈ।
ਹਾਂਜੀ-ਹਾਂਜੀ, ਫੁੱਟਬੋਲ ਦਾ ਈ ਸਟੇਡੀਅਮ ਐ ਜੀ ਅਤੇ ਨਾਲੇ ਮੈਂ ਤੁਹਾਨੂੰ ਇੱਕ ਹੋਰ ਆਪਣਾ ਜਾਣਕਾਰੀ ਦੇਣੀ ਸੀ।
ਹਾਂਜੀ ਬਿਲਕੁਲ ਜੀ ਦਿਓ ਜਾਣਕਾਰੀ ਤੁਸੀਂ।
ਮੈਂ ਦੱਸਣਾ ਚਾਹੁੰਦਾ ਸੀ ਕਿ, ਸਾਡੇ ਇੱਧਰੋਂ ਜਿਹੜੇ ਫੁੱਟਬੋਲ ਦੇ ਆਪਣਾ, ਫੁੱਟਬੋਲਰਸ ਸੀਗਾ ਜਿਵੇਂ ਮੈਸੀ ਵਗੈਰਾ ਹੋ ਗਏ। ਰੋਨਾਲਡੋ ਵਗੈਰਾ ਹੋ ਗਏ, ਉਹ ਸਾਡੇ ਬੱਚੇ ਉਹਨਾਂ ਨਾਲ ਮੈਚ। ਖੇਡ ਕੇ ਆਈ ਏ।
ਅੱਛਾ ਅੱਛਾ।
ਹਾਂਜੀ।
ਵੀ ਆ ਜੀ।
ਜੀ ਬਿਲਕੁਲ ਜੀ।
ਹੋਰ ਪਰਿਵਾਰ ਵਿੱਚ ਕੌਣ, ਕੌਣ ਹੈਗਾ ਤੁਹਾਡੇ।
ਪਰਿਵਾਰ ਵਿੱਚ ਜੀ ਸਾਰੇ ਜੀ ਸੁੱਖ ਨਾਲ ਸਾਰੇ ਜੀ ਦੋ ਬੱਚੇ ਨੇ ਜੀ ਬੀਵੀ ਐ। ਬਾਕੀ ਮੰਮੀ ਪਾਪਾ ਨੇ ਜੀ।
ਹਾਂਜੀ ਬਹੁਤ ਵਧੀਆ ਜੀ, ਹੋਰ ਬੱਚੇ ਤੁਹਾਡੇ ਸਕੂਲ ਜਾਦੇ ਨੇ?
ਹਾਂਜੀ ਹਾਂਜੀ ਸਕੂਲ ਵੀ ਜਾਂਦੇ ਨਾਲੇ ਆਪਣਾ ਫੁੱਟਬੋਲ ਦੀ ਪ੍ਰੈਕਟਿਸ ਵੀ ਕਰਦੇ ਨੇ।
ਹਾਂਜੀ-ਹਾਂਜੀ ਬਿਲਕੁਲ ਜੀ। ਬੋਤ ਵਧੀਆ ਤੁਸੀਂ ਬੱਚਿਆਂ ਨੂੰ ਆਪਣੇ ਸਟੇਡੀਅਮ ਲਾਇਆ ਜੀ ਹੋਰ ਫੀਸ ਕਿੰਨੀ ਹੋਣੀ ਐ, ਤੁਹਾਡੇ ਸਟੇਡੀਅਮ ਦੀ?
ਬਸ ਜੀ ਦੋ ਹਜ਼ਾਰ। ਤੇ ਪਰ ਮੰਥ ਐ ਜੇ ਅਗਰ ਕੋਈ। ਦੋ ਮੰਥ ਦਾ ਫੇਰ ਦੋ ਮੰਥ ਦਾ ਕਰਦਾ ਤੇ ਦੋ ਮੰਥ ਦੀ ਫੀਸ ਕੱ ਪਕੜਾਦਾ ਤੇ ਉਹਦੇ ਤੇ ਈ ਤਿੰਨ ਚਾਰ ਤੇ ਔਫਰ ਐ।
ਹਾਂਜੀ ਹਾਂਜੀ ਬਿਲਕੁਲ ਜੀ ਠੀਕ ਐ। ਤੇ ਤੁਸੀਂ ਮਤਲਬ ਚਾਰ ਜਣੇ ਹੈਗੇ ਆ ਅਸੀ ਪੰਜ ਜਣੇ। ਦੋਸਤ ਸਾਡੇ ਨੇ ਤੇ ਤੁਸੀਂ ਕਿੰਨੇ ਲੋਗੇ ਪੰਜ ਜਣਿਆਂ ਦੀ।
ਜੇ ਤਾਂ ਪੰਜ ਜੋਣ ਵਾਸਤੇ ਵੀ ਉਹਨਾਂ ਦੀ। ਇੱਕ ਜੂਨੇ ਦੀ ਫੀਸ ਆਪਾਂ ਫ੍ਰੀ ਕਰ ਦੇਵਗੇ ਜੀ।
ਤੇ ਬਹੁਤ ਵਧੀਆ, ਤੇ ਤੁਸੀਂ
ਤੇ ਨਾਲੇ ਤੁਹਾਨੂੰ, ਇੱਕ ਕੋਚ ਨਾਲੇ ਤੁਹਾਨੂੰ ਇੱਕ ਕੋਚ ਅਟੈਂਡ ਕਰੇਗਾ ਜੀ, ਉਹ ਤੁਹਾਨੂੰ ਹਰ ਚੀਜ਼ ਦੀ ਸਿਖਲਾਈ ਦੇਵੇਗਾ, ਔਰ ਤੁਹਾਨੂੰ ਲਗਭਗ ਇੱਕ ਤੋਂ ਡੇਢ ਘੰਟਾ ਪ੍ਰੈਕ ਪ੍ਰੈਕਟਿਸ ਕਰਾਏਗਾ, ਬਾਕੀ ਉਸ ਤੋਂ ਬਾਅਦ ਤੁਸੀਂ ਆਪ ਪ੍ਰੈਕਟਿਸ ਖੁਦ ਕਰ ਦੇਣਾ।
ਹਾਂਜੀ ਹਾਂਜੀ, ਬਿਲਕੁਲ ਜੀ। ਸ ਆ।
ਜੀ ਬਿਲਕੁਲ ਜੀ, ਡਰ ਹੋ ਨਾ ਆਪਾਂ ਫਰਾਊਡ ਨਹੀਂ ਹੈਗੇ। ਆਪਾਂ ਬਿਲਕੁਲ ਸਹੀ ਹ ਜੀ, ਤੁਹਾਡੇ ਯਮੁਨਾ ਨਗਰ ਵਿਚ ਹੀ ਰਹਿੰਦੇ ਹਾਂ। ਤੁਹਾਨੂੰ ਪਤਾ ਹੀ ਹੈ ਜੀ। ਸਾਡੇ ਫੁੱਟਬੋਾਲ ਜਿਹੜਾ ਗਰਾਊਂਡ ਹੈ, ਤੁਹਾਨੂੰ ਸਭ ਪਤਾ ਹੈ ਜੀ ਕਿੱਥੇ -ਕਿੱਥੇ ਸਾਡਾ ਗਰਾਊਂਡ ਹੈ। ਹਾਂਜੀ।
ਹਾਂਜੀ, ਹਾਂਜੀ।
ਹਾਂਜੀ।
ਹਾਂਜੀ ਹਾਂਜੀ, ਤੇ ਨਾਲ ਕੁੱਝ ਖਾਣ ਦਾ ਹੈ? ਕੈਫੇ- ਕੂਫੇ ਹੈਗਾ ਤੁਹਾਡਾ ਆਪਣਾ?
ਕੈਫੇ ਤਾਂ ਨਹੀਂ ਜੀ, ਉਹ ਆਪਣਾ ਗਰਾਊਂਡ ਦੇ ਅਲਗ ਸਾਡਾ ਨਾਲ ਹੀ ਕੰਟੀਨ ਹੈਗੀ ਹੈ ਜੀ, ਗਰਾਊਂਡਸ ਦੇ ਪਲੇਅਰਸ ਜਦੋਂ ਵੀ ਭ ਭੁੱਖ ਲੱਗਦੀ ਹੈ, ਹਰ ਚੀਜ਼ ਅਵੇਲੇਬਲ ਕਰਕੇ ਰੱਖੀਏ ਆਪਾਂ ਬੋਸ਼ਰਮਸ ਵਗੈਰਾ ਵੀ, ਔਰ ਵਗੈਰਾ ਵੀ ਰ, ਪੂਲਸ ਵਗੈਰਾ, ਸਭ ਕੁਛ ਅਵੇਲੇਬਲ ਹੈ। ਹੋਰ ਕੈਂਟੀਨ ਵੀ ਅਵੇਲੇਬਲ ਹੈ।
ਜੀ ਬਹੁਤ ਵਧੀਆ ਜੀ ਬਹੁਤ ਵਧੀਆ, ਅਸੀਂ ਜ਼ਰੂਰ ਤੁਹਾਡੇ ਕੋਲ ਵਿਜਿਟ ਕਰਾਂਗੇ। ਤੇ ਤੁਸੀਂ ਕਦੋਂ ਮਤਲਬ ਸਾਨੂੰ ਬੁਲਾਓਗੇ, ਉਸ ਹਿਸਾਬ ਨਾਲ ਅਸੀਂ ਆਈਏ?
ਜਦੋਂ ਮਰਜ਼ੀ ਆ ਜਾਣਾ, ਤੁਸੀਂ ਜਦੋਂ ਕਹੋਗੇ ਉਦੋਂ ਆ ਜਾਣਾ, ਬਸ ਮੈਨੂੰ ਤੁਸੀਂ ਬੱਚਿਆਂ ਦੇ ਨਾਮ ਸ਼ੇਅਰ ਕਰਦੇ ਨਾ, ਜਿਹੜੇ ਜਿਹੜੇ ਬੱਚਿਆਂ ਨੇ ਆਉਣਾ ਆਵੇ।
ਹਾਂਜੀ-ਹਾਂਜੀ ਬਿਲਕੁਲ, ਜ਼ਰੂਰ ਆਵਾਂਗੇ।
ਹਾਂਜੀ-ਹਾਂਜੀ, ਬਾਕੀ ਆਪਾਂ ਤੁਹਾਨੂੰ ਦੱਸ ਦੇਵਾਂਗੇ ਜੀ ਅੱਗੇ ਦਾ।
ਹਾਂਜੀ-ਹਾਂਜੀ, ਹੋਰ ਪਰਿਵਾਰ ਕੌਣ ਕੌਣ ਜੇ? ਤੁਸੀਂ ਦੱਸ ਹੀ ਦਿੱਤਾ ਸੀ, ਤੇ ਕੌਣ-ਕੌਣ ਕੀ ਕਰਦੇ ਜੇ, ਤੇ ਇਹ ਵੀ ਦੱਸ ਦਿੰਦੇ?
ਕੀ ਜੀ, ਹਾਂਜੀ ਭਾਜੀ ਆਪਣਾ ਸਾਰੇ- ਬੈਠ ਕੇ ਖਾਂਦੇ ਆ ਜੀ ਆਪਾਂ, ਕੰਮ ਕਰ ਲਈਦਾ। ਆਪਾਂ ਤੇ ਸਟੇਡੀਅਮ ਜਾਈਦਾ ਆਪਾਂ, ਕਈ ਵਾਰੀ ਸਟੇਡੀਅਮ 'ਚ ਜਾਈਦਾ ਬਸ ਨਹੀਂ ਤੇ ਪਰਿਵਾਰ ਨਾਲ ਟੈਮ ਕੱਟੀ ਦਾ, ਉੱਥੇ ਆਪਾਂ ਆਪਣੇ ਮੈਨੇਜਰਸ ਲਗਾਏ ਹੋਏ ਨੇ, ਤੇ ਨਾਲੇ ਕੋਚਿਸ ਵੀ ਲਾਏ ਹੋਏ ਨੇ, ਜਿਹੜੇ ਸਿਖਾਉਣ ਵਾਲੇ ਹੈਗੇ ਨੇ।
ਤੇ ਫਾਦਰ ਸਾਹਿਬ, ਤੁਹਾਡੇ ਕੀ ਕਰਦੇ ਨੇ?
ਫਾਦਰ ਸਾਹਿਬ ਵੀ ਜੀ, ਆਪਾਂ ਘਰ ਹੀ ਏ ਆਪਣਾ- ਬਿਠਾਇਆ ਹੈ, ਪਹਿਲੇ ਬਹੁਤ ਕੰਮ ਕੀਤਾ ਉਹਨਾਂ ਨੇ। ਬਸ ਉਹਨਾ ਨੂੰ ਆਪਾਂ ਕਮਾ ਕੇ ਖਵਾਉਣਾ ਆ, ਤੇ- ਸਾਡੇ ਫਾਦਰ ਸਾਹਿਬ ਜੀ ਬੈਠ ਕੇ, ਐਸ਼ ਕਰਕੇ ਖਾਣਗੇ। ਬਸ, ਸਾਡੀ ਆਈ ਉਹ ਇੱਕ ਮਤਲਬ ਸੁਪਨਾ ਸੀ, ਕਿ ਸਾਡੇ ਫਾਦਰ ਸਾਹਿਬ- ਆਰਾਮ ਜੀ ਬੈਠ ਕੇ ਖਾਣ, ਉਹਨਾਂ ਨੇ ਸਾਨੂੰ ਬਹੁਤ- ਪਾਲ-ਪੋਸ ਕੇ ਵੱਡਾ ਕੀਤਾ ਐ, ਖੁਵਾਇਆ।
ਹਾਂਜੀ-ਹਾਂਜੀ, ਬਹੁਤ-ਬਹੁਤ ਵੱਡੀ ਸੋਚ ਐ ਤੁਹਾਡੀ ਤੇ, ਮੈਂ- ਐਹ ਤੁਸੀਂ ਬਹੁਤ ਹਾਂਜੀ, ਬਹੁਤ ਵਧੀਆ ਜੀ।
ਜੀ, ਬਿਲਕੁਲ ਜੀ।
ਹਾਂਜੀ, ਬਿਲਕੁਲ ਜੀ, ਹੋਰ ਕਦੋਂ ਫੇਰ ਅਸੀਂ ਆਈਏ। ਦੋ-ਤਿੰਨ ਦਿਨ ਤੱਕ ਆ ਜੀਏ ਅਸੀਂ ਫਿਰ।
ਹਾਂਜੀ, ਜਦ ਮਰਜ਼ੀ ਆਓ ਤੁਸੀਂ। ਕੱਲ੍ਹ ਆਓ, ਅੱਜ ਆਓ, ਚਾਹੇ ਪਰਸੋਂ ਨੂੰ ਆਓ।
ਹਾਂਜੀ।
ਹਾਂਜੀ, ਓਪਨਿੰਗ ਐ ਜੀ, ਹਰ ਟਾਈਮ ਓਪਨਿੰਗ ਐ। ਤੁਸੀਂ ਜਦੋਂ ਮਰਜ਼ੀ ਆਓ। ਹਾਂਜੀ, ਬਿਲਕੁਲ ਜੀ।
ਹਾਂਜੀ-ਹਾਂਜੀ। ਦੱਸਣਾ ਫਿਰ ਸਾਨੂੰ।
ਹਾਂਜੀ, ਮੈਂ ਦੱਸ ਦਵਾਂਗਾ, ਤੁਸੀਂ ਮੈਨੂੰ ਪੱਕਾ ਦੱਸਿਓ ਜੀ। ਤੁਵਾਡੇ ਕਿਹੜੇ-ਕਿਹੜੇ ਫਰੈਂਡ ਆ ਰਹੇ ਨੇ, ਮਤਲਬ ਕਿੰਨੇ ਫਰੈਂਡ ਆਣਗੇ, ਸਾਡਾ ਔਫਰ ਐ ਜੀ ਚਾਰ ਦੇ ਨਾਲ ਇੱਕ ਫ੍ਰੀ ਹੈ। ਤੁਸੀਂ ਪੰਜ ਜਾਣੇ ਓ, ਫਿਰ ਵੀ ਆਪਾਂ ਇੱਕ ਫ੍ਰੀ ਰ। ਰਿਆ।
ਹਾਂਜੀ-ਹਾਂਜੀ, ਬਿਲਕੁਲ ਜੀ।
ਹਾਂਜੀ, ਤੁਹਾਡੇ ਚਾਰ ਫਰੈਂਡਸ ਦੇ ਨਾਲ ਈ। ਸਾਡਾ ਇੱਕ ਫਰੈਂਡਸ, ਤੁਹਾਡਾ ਇੱਕ ਫਰੈਂਡਸ ਫ੍ਰੀ ਹੋਏਗਾ।
ਹਾਂਜੀ।
ਤੇ ਚਾਰ ਦੇ ਹਿਸਾਬ ਨਾਲ ਤੁਸੀਂ ਆਪਸ 'ਚ ਕਰ ਲਿਓ ਜੀ।
ਬਿਲਕੁਲ ਜੀ, ਹੋਰ ਤੁਸੀਂ
ਬਸ ਜੀ, ਵਧੀਆ ਜੀ।
ਹਾਂਜੀ-ਹਾਂਜੀ। ਹੋਰ ਤੁਸੀਂ ਆ, ਗਏ ਨੀ ਪਟਨਾ ਸਾਹਿਬ।
ਹਾਂਜੀ-ਹਾਂਜੀ, ਜਾਣਾ ਵਾ ਜੀ ਬਸ ਹੁਣ, ਦੀਵਾਲੀ ਦੀ ਬੁਕਿੰਗ ਕਰਵਾਉਣ। ਬੁੱਕ ਕਰਾਈਆਂ ਨੇ ਹੁਣ, ਪਟਨਾ ਸਾਹਿਬ ਦੀਆਂ। ਤੇ ਉੱਧਰ ਜਾਵਾਂਗੇ ਜੀ ਆਪਾਂ ਆਪਣੀ ਫੈਮਲੀ ਨੂੰ ਲੈ ਕੇ।
ਹਾਂਜੀ, ਬਹੁਤ ਵਧੀਆ ਜੀ। ਤੇ-ਤੇ ਕਦੋਂ ਜਾਓਗੇ ਤੁਸੀਂ ਪਟਨਾ ਸਾਹਿਬ।
ਉਹ ਤਾਂ ਜੀ ਦੀਵਾਲੀ ਤੋਂ ਪਹਿਲੇ ਜਾਵਾਂਗੇ ਜੀ, ਆਪਾਂ ਤੁਹਾਡੇ ਤੋਂ ਹੋਰ ਆਪਣਾ ਬਸ, ਆਪਣਾ ਇਹੀ ਪੁੱਛਣਾ ਸੀ ਤੁਸੀਂ ਜੋ ਆਪਣਾ ਫੁੱਟਬੋਲਸ ਦੀ ਟ੍ਰੇਨਿੰਗ ਲਵੋਗੀ ਤੇ ਉਸ ਲਈ ਤੁਸੀਂ ਆਪਣਾ ਸਪੋਟਸ ਵਾਸਤੇ ਕਰਨੀ ਐ ਜਾਂ ਫਿਰ ਤੁਸੀਂ ਖੇਲੋ ਇੰਡੀਆ 'ਚ ਖੇਡਣਾ ਐ, ਅੱਗੇ ਜਾ ਕੇ ਕੇ ਉਹਦੇ ਵਾਸਤੇ ਕਰਮੀ ਐ।
ਹਲਦੀ ਅਸੀਂ ਮਤਲਬ ਅੱਗੇ ਜਾ ਕੇ ਖੇਲਣ ਆਸਤੇ ਕਹਿ ਰਹੇ ਸੀਗੇ, ਮਤਲਬ ਥੋੜ੍ਹੀ ਕੰਮ ਜਿਆ, ਅਜੇ ਤੇ ਹੈ ਨੀ, ਹਾਂਜੀ-ਹਾਂਜੀ।
ਅੱਛਾ, ਨੈਸ਼ਨਲਸ ਵਗੈਰਾ 'ਚ ਖੇਡਣਾ ਐ, ਖੇਲੋ ਇੰਡੀਆ 'ਚ
ਬਿਲਕੁਲ ਜੀ
ਓਨਾ ਦਾ ਵੀ ਆ ਣਾ ਹੋਣ ਡੇਐ ਕੋਈ ਗੱਲ ਨੀ ਵੀ ਤੁਸੀਂ ਆਪਣਾ ਚਾਰ ਪੰਜ ਬੱਚੇ ਅੱਛਿਆ ਤੁਹਾਡੀ ਹੋਰ ਵੀ ਬੱਚਿਆਂ ਨੂੰ ਮਿਲਾ ਕੇ ਤੁਹਾਡੀ ਟੀਮ ਤਿਆਰ ਕਰ ਦੇਣਗੇ ਤੇ ਵਧੀਆ ਜੀ ਟੀਮ ਤਿਆਰ ਕਰਕੇ ਤੁਹਾਡੇ ਵਧੀਆ ਜੀ ਮੈਂਚ ਜਿਤਵਾਵਾਂਗੇ ਟੈਨਸ਼ਨ ਨਈ ਲੈਣੀ ਤੁਸੀਂ ਤੁਹਾਨੂੰ ਬਿਲਕੁਲ ਰੇਡੀ ਕਰਕੇ ਭੇਜਾਂਗੇ ਇਕ ਦਮ ਵਧੀਆ ਤਿਆਰੀ ਸਿਖਲਾ ਕੇ ਗੁੱਡ ਪਲੇਅਰਸ ਬਣਾ ਕੇ ਭੇਜਾਂਗੇ
ਹਾਂਜੀ ਬਿਲਕੁਲ ਜੀ
ਹਾਂਜੀ ਫੁੱਟਬੋਲਸ ਵਗੈਰਾ ਵੀ ਸਿਖਾਂਦੇ ਹਾਂ ਹਾਂਜੀ ਫੁੱਟਬੋਲ ਵਗੈਰਾ ਵਾਲੀਬੋਲਸ ਵਗੈਰਾ ਹੋਕੀ ਬੋਲਸ ਵੀ ਵਗੈਰਾ ਔਰ ਹੋਰ ਵੀ ਬੋਤ ਚੀਜ਼ਾਂ ਸਿਖਾਂਦੇ ਹਾਂ ਤੁਸੀਂ ਆਓ ਇੱਕ ਵਾਰ ਵਿਜ਼ਿਟ ਕਰੋ
ਹਾਂਜੀ- ਹਾਂਜੀ ਬੋਤ ਵਧੀਆ ਜੀ ਠੀਕ ਹੈ ਚੰਗਾ ਜੀ ਅਸੀਂ ਬਾਦ ਹੀ ਫਿਰ ਕਰਨੇ ਆ ਤੁਹਾਨੂੰ ਕੋਲ ਤੇ ਫੁੱਟਬੋਾਲ ਬਾਰੇ ਜ਼ਰੂਰ ਦੱਸਾਂਗੇ ਤੁਹਾਨੂੰ
ਹਾਂਜੀ ਤੁਸੀਂ ਜਦੋਂ ਆਓਗੇ ਉਸ ਤੋਂ ਬਾਦ ਤੁਹਾਨੂੰ ਸਾਰੀ ਡਿਟੇਲਸ ਦੇ ਦਵਾਂਗੇ
ਠੀਕ ਜੀ ਠੀਕ ਚੰਗਾ ਜੀ ਚੰਗਾ
ਹਾਂਜੀ ਓਕੇ ਜੀ ਗੁੱਡ ਨਾਈਟ ਜੀ ਤੁਹਾਡੀ ਸੁਬਾਹ ਵਧੀਆ ਰਹੇ ਚੜ੍ਹਦੀ ਕਲਾ ਰਹੇ